ੋ ਹੈਲੋ।
ਹੈਲੋ ਹਾਂਜੀ, ਮੈਮ ਹੈਲੋ,
ਹੈਲੋ
ਹਾਂਜੀ ਮੈਮ ਸਤਿ ਸ਼੍ਰੀ ਅਕਾਲ
ਸਸ਼ੀ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ
ਵਧੀਆ, ਤੁਸੀਂ ਸੁਣਾਓ?
ਆਵਾਜ਼ ਆ ਰਹੀ ਐ ਜੀ
ਹਾਂਜੀ, ਹਾਂਜੀ ਪਹਿਲਾਂ ਨਹੀਂ ਸੀ ਆ ਰਹੀ, ਸ਼ਾਇਦ ਨੈਟਵਰਕ ਦੀ ਪ੍ਰੋਬਲਮ।
ਹਾਂਜੀ, ਉਹ ਮਤਲਬ ਲਾਈਟ ਚੱਲ ਗਈ ਏ ਨਾ, ਤੇ ਉਹ ਵਾਈਫਾਈ ਬੰਦ ਹੋ ਗਿਆ ਏ।
ਅੱਛਾ-ਅੱਛਾ
ਹਾਂਜੀ, ਹੋਰ ਸੁਣਾਓ ਜੀ, ਘਰ ਪਰਿਵਾਰ ਕਿੱਦਾਂ ਸਬ?
ਹਾਂਜੀ, ਬਸ ਵਧੀਆ।
ਠੀਕ।
ਹੈਲੋ
ਹਾਂਜੀ, ਮੈਂ ਖਾਣਾ ਵਗੈ।
ਮੈਮ, ਤੁਹਾਡੀ ਨਾ, ਅਵਾਜ਼ ਕੱਟੀ ਜਾ ਰਹੀ ਹੈ ਵਿੱਚੋਂ।
ਇੱਕ ਮਿੰਟ, ਮੈਨੂੰ ਨਾ, ਨੈਟਵਰਕ ਚ, ਜਾ ਲੈਨ ਦੋ, ਰੁਕਿਓ।
ਓਕੇ।
ਹਾਂਜੀ, ਹਾਂਜੀ ਹੋਰ ਮੈਂ ਕਿਆ ਸੁਣਾਓ ਖਾਣਾ ਵਗੈਰਾ ਖਾ ਲਿਆ?
ਹਾਂਜੀ, ਹਾਂਜੀ ਖਾ ਲਿਆ ਬਿਲਕੁਲ, ਅੱਜ ਨਾ ਅਸੀਂ ਸੋਚ ਜਦੇ ਆ ਕੇ, ਕੱਲ ਨੂੰ ਅਸੀਂ ਨਾ, ਸਮੋਸੇ ਬਣਾਵਾਂਗੇ।
ਅੱਛਾ ਜੀ, ਤੁਸੀਂ ਬਣਾ ਲੈਂਦੇ ਹੋ ਸਮੋਸੇ?
ਹਾਂਜੀ, ਹਾਂਜੀ ਅਸੀਂ ਘਰ ਹੀ ਬਣਾ ਲੈਂਦੇ ਹਾਂ, ਸਮੋਸੇ।
ਹਾਂ, ਤੇ ਬਹੁਤ ਵਧੀਆ ਗੱਲ ਏ, ਤੇ ਕਿੱਦਾਂ ਮਤਲਬ ਦੱਸ ਸਕਦੇ ਹੋ? ਸਾਨੂੰ ਵੀ ਰੈਸਪੀ ਇਹੋ ਈ। ਟਰਾਈ ਕਰਾਂਗੇ।
ਹਾਂਜੀ, ਬਹੁਤ ਈਜ਼ੀ ਏ, ਸਮੋਸੇ ਬਣਾਉਣੇ, ਇਹਦੇ ਚ ਕੋਈ ਇੰਨਾ ਵੱਡਾ ਕੰਮ ਨੀ ਆ, ਬਾਹਰ ਦੀਆਂ ਚੀਜ਼ਾਂ। ਖਾਣੇ ਨਾ ਐਚੁਲੀ, ਸਾਨੂੰ ਪਸੰਦ ਨਹੀਂੀ ਹੈਗੀਆਂ।
ਉਹ ਨਾ ਪਤਾ, ਕਿਹੜੇ ਤੇਲ ਲਾਉਂਦੇ ਹਨਾ, ਕਿਹੜੇ ਤੇਲ ਚ ਬਣਾਉਂਦੇ ਆ।
ਹਾਂਜੀ।
ਤੇ ਹੱਥ ਹੁੱਥ ਵੀ ਧੋਂਦੇ ਆ ਕਿ ਨਹੀਂ ਹਨਾ, ਲੋਕੀ ਭੇੜ ਚਾਲਾ ਵਾਂਗੂ, ਮਤਲਬ ਖਾਈ ਜਾਂਦੇ ਆ ਲੋਕ। ਵੇਖਲੋ ਰੇੜੀਆਂ ਰੂੜੀਆਂ ਤੂੰ ਵੀ।
ਹਾਂਜੀ।
ਘਰ ਹੀ ਬਣਾਉਣੀਆਂ ਪੈਂਦੀਆਂ, ਇਹੋ ਚੀਜ਼ਾਂ ਤੇ ਚਲੋ, ਤੁਸੀਂ ਸਾਨੂੰ ਮਾੜਾ ਜਿਹਾ ਦੱਸ ਤੋ ਦੱਸੋ, ਕਿ ਕਿੱਦਾਂ ਬਣਦੇ ਨੇ ਸਮੋਸੇ? ਫੇਰ ਅਸੀਂ ਵੀ ਟਰਾਈ ਕਰਾਂਗੇ।
। ਅਹ ਬਹੁਤ ਈਜ਼ੀ ਹੈ, ਬਣਾਉਣਾ ਜਿੱਦਾਂ ਕਿ ਤੁਸੀਂ ਪਹਿਲਾਂ ਜਿੱਦਾਂ ਮੈਦਾ ਛਾਣ ਲਿਆ।
ਹਾਂਜੀ ਹਾਂਜੀ।
ਹਾਂਜੀ ਮੈਂ ਇਦਾਂ ਛਾਣ ਕੇ ਫੇਰ ਨਾ ਆਪਾਂ ਉਹਦੇ ਵਿੱਚ ਰਿਫਾਈਨ ਪਾਵਾਂਗੇ। ਥੋੜਾ ਜਹਾ ਥੋੜ੍ਹਾ ਜਹਾ ਨਮਕ ਤੇ ਜਵੈਣ ਜਾਂ ਜੀਰਾ ਪਾ ਲਾਂਗੇ।
ਅੱਛਾ ਜੀ।
ਤੇ ਫੇਰ ਨਾ ਉਹਨੂੰ ਥੋੜਾ ਜਿਹਾ ਪਾਣੀ ਪਾ ਕੇ ਨਾ ਉਹਦਾ ਉਹ ਤਿਆਰ ਕਰ ਲਾਂਗੇ।
ਤੇ ਮੈਮ ਇਹ ਜਿੱਦਾਂ ਮਤਲਬ ਰਿਫਾਇੰਡ ਕਈ ਵਾਰ ਨਹੀਂ ਨਾ ਹੁੰਦਾ ਘਰ ਵਿੱਚ, ਤੇ ਉਹਦੀ ਥਾਂ ਤੇ ਕੁੱਝ ਹੋਰ ਵੀ ਪਾ ਸਕਦੇ ਕੇ ਨਹੀਂ ।
ਮੈਮ ਪਾਉਣ ਨੂੰ ਤੇ ਆਪਾਂ ਘਿਓ ਵਗੈਰਾ ਵੀ ਪਾ ਸਕਦੇ ਹਾਂ। ਬਟ ਉਹਦਾ ਇਹ ਆ ਕਿ ਉਹ ਕ੍ਰਿਸਪੀ ਨਹੀਂ ਬਣਦੇ ਫਿਰ।
ਹੂੰ ਹੂੰ ਇਹ ਗੱਲ ਤਾਂ ਠੀਕ ਹੈ, ਤੁਹਾਡੀ ਅੱਛਾ ਜੀ ਉਹ ਫਿਰ ਰੜ ਜੇ ਜ਼ਿਆਦਾ ਜਾਂਦੇ ਹਨਾ, ਉਹ ਜੇ ਮੰਨ ਲਓ ਆਪਾਂ ਘਿਓ ਪਾਉਂਦੇ ਆ, ਤੇ ਉਹ ਚਿੱਥੇ ਨੀ ਜਾਂਦੇ ਫਿਰ
ਹਾਂਜੀ ਹਾਂਜੀ।
ਠੀਕ ਹੈ ਜੀ।
ਤੇ ਉਸ ਉਸ ਤੋਂ ਬਾਅਦ ਜਦੋਂ ਆਪਾਂ ਲੋਹ ਤਿਆਰ ਕਰ ਲੈਂਦੇ ਹਾਂ, ਤੇ ਫੇਰ ਜਿੱਦਾਂ ਕਿ ਆਪਾਂ ਆਲੂ ਬੋਆਇਲ ਕਰਦੇ ਹਾਂ। ਜਿਵੇਂ
ਹੂੰ।
ਰੋਟੀਆਂ ਲਈ ਆਪਾਂ ਤਿਆਰ ਕਰਦੇ ਹਾਂ ਨਾ ਆਲੂ, ਆਲੂ ਦਾ ਮਸਾਲਾ ਮਸਾਲਾ ਹਾਂਜੀ ਉਸੇ ਤਰ੍ਹਾਂ ਤਿਆਰ ਕਰਕੇ, ਫੇਰ ਇਹਨੂੰ ਰੋਟੀ ਦੀ ਤਾਈ ਵੀ ਵੇਲ ਲੈਣਾ ਵਾ, ਫਿਰ ਇਹਦੇ ਦੋ ਪਾਰਟ ਕਰਕੇ ਕੇ ਤੇ ਫਿਰ ਇਹਨੂੰ ਮਤਲਬ ਕਿ ਟ੍ਰਾਈਅੰਗਲ ਸ਼ੇਪ ਦੇ ਵਿੱਚ ਚਿਪਕਾ ਲੈਣੇ ਆ, ਤੇ ਉਹਦੇ ਵਿੱਚ ਤੇ ਆਪਾਂ ਜਿਹੜਾ ਵੀ ਆ ਮਸਾਲਾ ਤਿਆਰ ਕੀਤਾ, ਇਹਦੇ ਲਈ ਉਹ ਭਰ ਕੇ, ਤੇ ਫੇਰ ਜਿਹੜਾ ਗਰਮ ਰਿਫਾਇੰਡ ਹੁੰਦਾ ਉਹਦੇ ਵਿੱਚ ਆਪਾਂ ਪਾ ਦੇਣਾ ਵਾ।
ਅੱਛਾ।
ਤੇ ਫਰਾਈ ਕਰਨ ਤੋਂ ਬਾਅਦ ਬਹੁਤ ਹੀ ਵਧੀਆ, ਸਮੋਸਾ ਰੈਡੀ ਹੋ ਜਾਂਦਾ ਜੇ।
ਅੱਛਾ ਜੀ, ਹਾਂ ਤੇ ਵਧੀਆ ਗੱਲ ਹੈ ਤੇ ਫੇਰ ਹੈ ਨਾ ਨਾਲੇ ਘਰ ਦੇ ਖਾਣੇ ਨਾਲ ਦੀ ਰੀਸ ਥੋੜ੍ਹਾ ਹੈਨਾ।
ਬਿਲਕੁਲ ਬਿਲਕੁਲ।
। ਉਹ ਵੀ ਆਪਾਂ ਕਿੰਨੇ ਪੈਸੇ ਦੇ ਕੇ ਸਮੋਸੇ ਦੁਕਾਨ ਤੋਂ ਖਾਂਦੇ ਹਾਂ ਪਰ, ਫਿਰ ਵੀ ਢਿੱਡ ਨੀ ਭਰਦਾ ਕਈ ਵਾਰੀ ਹੈਨਾ।
ਉਹ ਨਾ ਐਕਚੁਲੀ ਵਧੀਆ ਹੀ ਨੀ ਲਗਦੇ, ਜਿੱਦਾਂ ਆਪਾਂ ਖਾਣ ਵੀ ਹੈ ਨਾ ਉਹ ਸਾਰਾ, ਦਿਨ ਐਂ ਲੱਗਦਾ ਜਿਵੇਂ ਹਜ਼ਮ ਹੀ ਨੀ ਹੁੰਦਾ।
ਹਜਮ ਹੀ ਨਹੀਂ ਹੋਇਆ, ਹਾਂਜੀ ਪਚਿਆ ਹੀ ਨਹੀਂ ਹਨਾ।
ਹਾਂਜੀ।
ਹੂੰ, ਤੇ ਹੋਰ ਫਿਰ, ਤੁਸੀਂ ਹੋਰ ਕਿਹੜੀ ਕਿਹੜੀ ਮਤਲਬ ਚੀਜ਼ ਜਿਹੜੀ ਬਣਾ ਲੈਂਦੇ ਜੇ ਘਰੇ।
ਹਾਂ ਆਲਮੋਸਟ ਸਾਰੀਆਂ ਹੀ ਬਣਾ ਹੀ ਲੈਂਦੀਆ ਵਾ, ਜਿਵੇਂ ਬੇਸਣ ਸਨ ਬਣਾ ਲਈਦਾ ਵਾ ਜਿਵੇਂ ਬੇਸਣ ਦੀ ਬਰਫ਼ੀ ਹੋ ਗਈ। ਜਾਂ ਖੋਏ ਵਾਲੀ ਬਰਫ਼ੀ ਹੋ ਗਈ, ਪਕੌੜੇ ਹੋ ਗਏ।
ਅੱਛਾ ਜੀ।
ਕਾਫ਼ੀ ਚੀਜ਼ਾਂ ਬਣਾ ਲਈ ਦੀਆਂ ਵਾਂ।
ਅੱਛਾ, ਮਤਲਬ ਇਹ ਕਿ ਤੁਸੀਂ ਬਾਹਰ ਦੀ ਚੀਜ਼ ਘੱਟ ਖਾਂਦੇ ਹੋ ਹਨਾ।
ਬਹੁਤ ਘੱਟ, ਪਸੰਦ ਨਹੀਂ ਹੈ ਸਾਡੇ ਘਰ ਦੇ ਵਿੱਚ ਕਿਸੇ ਨੂੰ ਵੀ ਬਾਹਰ ਦੀ ਚੀਜ਼।
ਅੱਛਾ ਜੀ ਮੈਂ ਸੁਣਿਆ ਤੁਸੀਂ ਪੀਜ਼ਾ ਵੀ ਬਹੁਤ ਵਧੀਆ ਬਣਾਉਂਦੇ ਹੋ।
ਹਾਂਜੀ ਹਾਂਜੀ!
ਅੱਛਾ ਜੀ,,, ਠੀਕ ਹੈ ਤੇ ਹੋਰ ਮਤਲਬ ਹੋਰ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਆਉਂਦੀ ਹੈ ਜਿੱਦਾਂ? ਪੀਜ਼ਾ ਹੋ ਗਿਆ, ਸਪਰਿੰਗ ਰੋਲ,
ਸਪਿੰਗ ਰੋਲ ਨਾ ਕਦੇ ਟਰਾਈ ਨਹੀਂ ਕੀਤੇ,
ਅੱਛਾ ਮਤਲਬ ਬਣਾਉਣ ਨੂੰ ਤੁਸੀਂ ਬਣਾ ਸਕਦੇ ਹੋ,
ਬਣਾਉਣ ਨੂੰ ਬਣਾ ਸਕਦੀ ਹਾਂ!
ਹਾਂਜੀ ਹਾਂਜੀ ਠੀਕ ਹੈ ਜੀ!
ਪੈਟੀਆ ਬਣਾਈਆਂ ਹੀ ਲਾਸਟ ਟਾਈਮ ਸ ਬਹੁਤ ਟੇਸਟੀ ਬਣਿਆ ਸੀ
ਅੱਛਾ ਜੀ ਪਟੀਆਂ ਮਤਲਬ ਕੀ ਚੀਜ਼ ਦੀਆਂ ਜਿੱਦਾਂ ਮੈਦਾ ਹੁੰਦਾ ਵਾ?
ਹਾਂਜੀ ਹਾਂਜੀ ਮੈਦੇ ਨੂੰ ਜਿਵੇਂ ਆਪਾਂ ਮੈਦੇ ਦਾ ਡੋ ਤਿਆਰ ਕਰਦੇ ਹ ਨਾ! ਆਪਾਂ ਉਹ, ਉਹ ਦੀਆਂ ਮਤਲਬ ਕਿ ਛੇ ਤੋਂ ਸੱਤ ਜਿਹੜੇ ਪੇੜੇ ਉਹ ਰੈਡੀ ਕਰ ਲੈਣੇ ਆ ਤੇ! ਉਹਨਾਂ ਨੂੰ ਨਾ ਵੇਲ ਕੇ ਨਾ, ਚਪਾਤੀ ਨੂੰ ਵੇਲ ਕੇ ਇੱਕ ਦੂਜੇ ਦੇ ਉੱਪਰ ਰੱਖ ਦੇਣਾ ਵਾ,
ਠੀਕ ਹੈ ਜੀ!
ਫੇਰ ਉਹਨੂੰ ਛੋਟੇ ਛੋਟੇ ਪੀਸਾ ਵਿੱਚ ਕੱਟ ਦੇਣਾ ਵਾ ਕੱਟ ਕੇ ਫੇਰ ਉਹਨੂੰ, ਚੋਰਚ ਚੋਰਸ ਪੀਸ ਕੱਟਣੇ ਆਪਾਂ ਤੇ ਚੋਰਸ਼ ਪੀਸ ਨੂੰ ਨਾ ਫੇਰ ਵੇਲਣੇ ਨਾਲ ਵੇਲ ਲੈਣਾ ਵਾ, ਤੇ ਫੇਰ,, ਮਤਲਬ ਕਿ ਉਹ ਇੰਨਾ ਕੁ ਸੋਣਾ ਵਾ ਕਿ ਆਪਣੇ ਹੱਥ ਨ ਸਾਈਜ਼ ਦਾ ਹੋਜਾਏ ਵੇਲ ਕੇ, ਹੱਥ ਛੋਟਾ ਰਵੇਂ ਥੋੜਾ ਜਾ,
ਅੱਛਾ!
ਤੇ, ਓਨਾ ਕੁ ਪੀਸ ਹੋਜੇ, ਉਹਦੇ ਵਿੱਚ ਫੇਰ ਆਪਾਂ ਆਲੂ ਪਾ ਕੇ ਨਾ ਉਹਨੂੰ ਬੰਦ ਕਰ ਦੇਣਾ ਵਾ, ਤੇ ਫੇਰ ਜਦੋਂ ਆਪਾਂ ਉਹਨੂੰ ਤਲਾਂਗੇ ਨਾ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਲੇਅਰਸ ਹੋ ਜਾਣਗੀਆਂ,
ਅੱਛਾ ਮਤਲਬ ਇਹ ਤੇਲ ਦੇ ਵਿੱਚ ਹੀ ਤਲਣਾ ਪੈਣਾ,,
ਨਹੀਂ ਰਿਫਾਇੰਡ ਦੇ ਵਿੱਚ!
ਅੱਛਾ ਰਿਫਾਈੰਡ ਵਿੱਚ ਠੀਕ ਹੈ ਜੀ ਚਲੋ ਵਧੀਆ ਹੈ ਜੀ ਏਦਾਂ ਮਤਲਬ ਆਪਾਂ ਨੂੰ ਹੁੰਦਾ ਹੈ ਕਿ ਨਵੀਂ ਨਵੀਂ ਚੀਜ਼ ਕੋਈ ਸਿੱਖੀਏ ਹੈ ਨਾ,
ਹਾਂਜੀ, ਇਸ ਤੋਂ ਇਲਾਵਾ ਜਿਵੇਂ ਆਪਾਂ ਗੁਲਾਬ ਜਾਮੁਨ ਵੀ ਘਰੇ ਬਣਾ ਸਕਦੇ ਹਾਂ, ਜਿਵੇਂ ਆਪਾ,, ਘਾਰ ਵੀ ਆਪਾਂ ਜਿੱਦਾਂ ਖੋਆ ਤਿਆਰ ਕਰਕੇ ਜਾਂ ਫਿਰ ਦੁਕਾਨ ਤੋਂ ਲਿਆ ਕੇ ਖੋਆ,
ਹੂ ਹੂ
ਤੇ ਉਹਨੂੰ ਚੰਗੀ ਤਰ੍ਹਾਂ ਮਲ ਕੇ, ਉਹਦੇ ਵਿੱਚ ਗੁਲਾਬ ਜਲ ਵਗੈਰਾ ਪਾ ਕੇ ਥੋੜਾ ਜਿਹਾ ਮੈਦਾ ਪਾ ਕੇ, ਤੇ ਆਪਾਂ ਉਹਦੀਆਂ ਛੋਟੀਆਂ ਛੋਟੀਆਂ ਬਾਊਲ ਬਣਾ ਕੇ ਤੇ ਫੇਰ ਆਪਾਂ ਉਹਨੂੰ ਫਰਾਈ, ਕਰ ਲੈਣਾ ਵਾ ਤੇਲ ਦੇ ਵਿੱਚ ਫਰਾਈ ਕਰਕੇ, ਫਰਾਈ ਕਰਕੇ ਤੇ ਬਾਅਦ ਵਿੱਚ ਉਹਨੂੰ ਚਾਸ਼ਣੀ ਬਣਾ ਕੇ ਨਾ ਉਹਦੇ ਵਿੱਚ ਡਬੋ ਕੇ ਰੱਖ ਦੇਣੀ ਆ ਵਾ,
ਅੱਛਾ,,,
ਹੋ ਸਕੇ ਤੇ ਚਾਰ ਤੋਂ ਪੰਜ ਘੰਟੇ ਜਾਂ ਓਵਰਨਾਈਟ ਹੀ ਆਪਾਂ ਰੱਖ ਦੀਏ, ਤੇ ਬਹੁਤ ਵਧੀਆ ਜਿਹੜੇ ਗੁਲਾਬ ਜਾਮਨ ਉਹ ਬਣ ਕੇ,,
ਮਤਲਬ,,, ਬਣਾਵੇਂ ਬੰਦਾ ਮਤਲਬ ਉਸ ਟਮ ਟਾਈਮ ਨਾਲ ਵੀ ਜਿੱਦਾਂ ਸਤਾਈ ਰਾਤ ਹੀ ਹਨਾ ਰਹਿਣ,,,
ਹਾਂ ਉਹ ਫੇਰ ਸਪੰਚੀ ਬਣ ਜਾਂਦੇ ਥੋੜੇ ਰਸੀਲੇ ਜਿਹੇ ਹੋ ਜਾਦੇ। ਦੇ ਆ ਓਦਾਂ ਗੋਲੀ ਰਹਿ ਜਾਂਦੀ ਹੈ ਵਿੱਚ,, ਹਾਂਜੀ, ਇੱਕ ਨਾ, ਜਿਹੜੇ ਦੁਕਾਨ ਵਾਲੇ ਆ ਨਾ ਆਮ ਉਹ ਤੇ ਰਵੇ ਦੇ ਜਾਂ ਫੇਰ ਮੈਦੇ ਦੇ ਹੀ ਬਣਾਉਂਦੇ ਆ। ਉਹਦੇ ਵਿੱਚ ਚ ਨਾ ਤੁਸੀਂ ਆਲਮੋਸਟ ਵੇਖੋਗੇ ਸਾਰਿਆਂ ਦੇ ਵਿੱਚ ਹੀ ਨਾ ਉਹ ਗੋਲੀ ਜਿਹੀ ਨਿਕਲਦੀ ਆ ਜਿਵੇਂ ਮੈਦਾ ਜੰਮਿਆ ਜਾਿਹਾ ਹੁੰਦਾ ਵਾ ਜਾਂ ਸਰਾਵਾ ਲਾ ਲੋ।
ਉਹ ਹਾਰਡ ਜਿਹੀ ਹੁੰਦੀ ਜੇ, ਹਾ ਥੋੜ੍ਹੀ ਜਿਹੀ ਹਾਰਡ ਜੀ ਹੁੰਦੀ ਹੈਣਾ? ਮਤਲਬ ਚਿ ਚੁੱਕੀ ਨੀਂ ਜਾਂਦੀ।
ਤੇ, ਜਿਹੜੇ ਰਸਗੁੱਲੇ ਆ ਨਾ ਉਹ ਵੀ ਰਵੇ ਇਹ ਰਵੇ ਦੀ ਬਜਾਏ ਜੇ ਉਹ ਪਨੀਰ ਨਾਲ ਬਣੇ ਹੋਣ ਤੇ ਜਾਦਾ ਈ ਬੈਸਟ ਲੱਗਦੇ ਆ।
ਹਾਂਜੀ
ਉਹਨੂੰ ਪਨੀਰ ਦੇ ਵਿੱਚ ਥੋੜਾ ਜਿਹਾ ਰਵਾ ਪਾ ਕੇ ਆਪਾਂ ਗੁੰਨ ਲਈਏ ਨਾ ਉਹਨੂੰ ਚੰਗੀ ਤਰ੍ਹਾਂ।
ਹਾਂਜੀ- ਹਾਂਜੀ।
ਤੇ ਫਿਰ ਓਦੀਆ ਬਾਊਜ ਬਣਾ ਕੇ, ਤੇ ਜੇੜਾ ਜ ਚਿੱਟੇ ਹੁੰਦੇ ਨਾ ਗੁਲਾਬ ਜਾਮੁਨ ਉਨਾਂ ਨੂੰ ਤਲਨ ਦੀ ਲੋੜ ਹੁੰਦੀ ਪਰ ਜਿਹੜੇ ਹੁੰਦੈ ਨਾ ਤੇ, ਰਸਗੁੱਲੇ ਉਹ ਸਿੱਧੇ ਹੀ ਆਪਾਂ ਚਾਸ਼ਣੀ ਨੂੰ ਬਾਲ ਕੇ ਨਾ, ਚਾਸ਼ਣੀ ਦੇ ਵਿੱਚ ਸਿੱਧੇ ਈ ਆਪਾਂ ਉਬਾਲਦੇ ਉਹਨਾਂ ਨੂੰ।
ਅੱਛਾ ਜੀ।
ਹਾਂਜੀ।
ਠੀਕ ਐ।
ਗੁਲਾਬ ਜਾਮੁਨ ਦਾ ਇਹੀ ਹੁੰਦਾ ਨਾ, ਇੱਕ ਹਾਂਜੀ।
ਉਹਨਾਂ ਦੇ ਗੁਲਾਬ ਜਾਮੁਣਾ ਦਾ ਵੀ ਮਤਲਬ ਕਲਰ ਚੇਂਜ ਕਰਨਾ ਹੁੰਦੈ, ਹੂੰ ਹੂੰ। ਤੇ ਅੱਛਾ ਰਸਗੁੱਲੇ ਮਤਲਬ ਓਦਾਂ ਹੀ ਚਾਣੀ ਚ ਰੱਖ ਲਈਦੇ ਹੈਣਾ? ਉਬਾਲ ਲਈ ਦੇ। ਅੱਛਾ ਜੀ, ਤੇ ਮਤਲਬ ਤੁਹਾਡਾ ਮਤਲਬ ਬੇਟਾ ਕਿਹੜੀ ਚੀਜ਼ ਖੁਸ਼ ਹੋ ਕੇ ਖਾਂਦੈ ਵੈਸੇ? ਕਰਦੀ।
ਹੂੰ, ਮੇਰੇ ਬੇਟੇ ਨੂੰ ਮੇਰੇ ਹੱਥ ਦੇ ਸਮੋਸੇ ਬਹੁਤ ਪਸੰਦ ਆ।
ਅੱਛਾ ਜੀ, ਫਿਰ ਤੁਹੀ, ਅੱਛਾ ਫਿਰ ਬਣਾ ਕੇ ਦੇਣੇ ਤਾਂ ਈ ਹੈ ਨਾ ਕੱਲ ਨੂੰ ਤੁਸੀਂ।
ਹਾਂਜੀ-ਹਾਂਜੀ।
ਅੱਛਾ ਜੀ, ਚਲੋ ਵਧੀਆ ਗੱਲ ਐ। ਆਪਾਂ ਨੂੰ, ਬੱਚਿਆਂ ਨੂੰ ਜਿਹੜੀਆਂ ਬਾਹਰ ਦੀਆਂ ਹੈਣਾ, ਉਹ ਮਤਲਬ ਨਹੀਂ ਖਵਾਉਣੀਆਂ ਚਾਹੀਦੀਆਂ, ਹੈਣਾ ਤੁਹਾਡੇ ਹਿਸਾਬ ਨਾਲ।
ਨਹੀਂ ਬਿਲਕੁਲ ਨੀ ਖਵਾਣੇ ਚਾਹੀਦੀਆਂ। ਮੈਂ ਤੁਹਾਨੂੰ ਦੱਸਦੀ ਹਾਂ ਕਿ ਇੱਕ ਨਾ ਸਾਡੇ ਮਾਸੀ ਜੀ ਐ ਦਾਸੂਵਾਲ ਤੋਂ। ਉਹਨਾਂ ਦਾ ਨਾ ਦੋਤਾ ਜੇ ਤੇ ਉਹ ਨਾ ਜਿਹੜੇ ਤੇ ਉਹਨਾਂ ਦੀ ਬੇਟੀ ਸੀ ਨਾ, ਉਹਨੂੰ ਚ ਮਤਲਬ ਕਿ ਵਧੀਆ ਤਰੀਕੇ ਨਾਲ ਰੋਟੀ ਪਾਣੀ ਨਹੀਂ ਸੀ ਖਵਾਉਂਦੀ। ਫਾਸਟ ਫੂਡ ਹੋ ਗਏ ਜਾਂ ਫਿਰ ਪੈਕਟ ਵਾਲੀਆਂ ਚੀਜ਼ਾਂ ਹੋ ਗਈਆ, ਜ਼ਿਆਦਾ ਖਵਾਉਂਦੀ ਸੀ। ਹੁਣ ਉਹ ਨਾ ਚਾਰ ਦਿਨਾਂ ਤੋਂ ਨਾ ਹੋਸਪਿਟਲ ਦੇ ਵਿੱਚ ਐਡਮਿਟ ਆ। ਤੇ ਅੱਜ ਉਹਦਾ ਨਾ, ਉਹਦੀ ਐਮ ਆਰ ਆਈ ਕਰਵਾਉਣੀ ਸੀ। ਉਹਦੇ ਨਾ ਪਿੱਤੇ ਦੇ ਵਿੱਚ ਇੱਕ ਤੇ ਪਥ ਥ੍ਰੀ ਆਈ ਆ, ਇੱਕ ਉਹਨੂੰ ਕਾਲਾ ਪੀਲਿਆ ਹੋ ਗਿਆ ਵਾ।
ਉਹ!
ਤੇ ਓ ਦਸ ਸਾਲ ਦਾ ਬੱਚਾ ਵਾ ਵਿਚਾਰਾ। ਤੇ ਜਦੋਂ ਬਾਰ ਦੀਆਂ ਚੀਜ਼ ਜਾਂ ਖਾਈ ਜਾਣੀਆ ਤੇ ਬਹੁਤ ਮੁਸ਼ਕਿਲ ਹੋ ਜਾਂਦੀ ਫੇਰ।
ਜੀ ਹਾਂਜੀ। ਇੱਕ ਜਿੱਦਾਂ ਮਤਲਬ ਹੁਣ ਗਰਮੀ ਚੱਲ ਰਹੀ ਆ ਤੇ ਬਾਰ ਦੀ ਚੀਜ਼, ਜਿੱਦਾਂ ਮੰਨ ਲਓ ਆਪਾਂ ਦੁੱ ਕਾਡ ਵਗੈਰਾ ਤੇ ਜਾਂਨੇ ਆਂ, ਕਿੱਦਾਂ ਪਸੀਨੋ-ਪਸੀਨੀ ਹੋਏ ਹੁੰਦੇ ਲੋਕ। ਤੇ ਕੀ ਪਤਾ ਓਦੇ ਵਿੱਚੇ ਪੈਂਦਾ ਹੋਵੇ, ਹੈਨਾ।
ਤੁਸੀਂ ਏਸ ਸੋਚੋ, ਮੰਨ ਲੋ ਇੱਕ ਤੁਸੀਂ ਏਹੀ ਲਾ ਲੋ ਕਿ ਜੇੜਾ ਆਪਾਂ ਅ ਕੁਲਚੇ ਵਗੈਰਾ ਈ ਖਾਂਦੇ ਹੈਨਾ। ਤੇ ਮੰਨ ਲਓ, ਜੇੜਾ ਤੰਦੂਰ ਦੇ ਵਿੱਚ ਓ ਲਗਾਉਂਦੇ ਆ ਤੇ ਕਿੰਨਾ ਈਨਾਂ ਨੂੰ, ਹੁੰਦਾ ਵਾ।
ਓਹੀ ਨਾ ਹਾਂਜੀ-ਹਾਂਜੀ। ਓ ਮਤਲਬ ਕਈ ਵਾਰ ਏਦਾਂ ਹੁੰਦਾ ਨਾ ਵੀ ਵੇਖ ਕੇ ਤੇ ਹੋਰ ਤਰ੍ਹਾਂ ਜ ਹੋ ਜਾਂਦਾ ਵੀ ਨਈ ਆਪਾਂ ਨੀ ਖਾਣੀ ਹਨਾ। ।
ਹਾਂਜੀ।
ਇਸ ਕਰਕੇ ਚਾਈਦਾ ਕਿ ਘਰ ਦਾ ਹੀ ਬੱਚਾ ਖਾਣਾ ਖਾਵੇ।
ਘਰ ਦਾ ਸਭ ਤੋਂ ਬੈਸਟ ਆਪਾਂ ਨੂੰ ਪਤਾ ਹੁੰਦਾ ਆਪਾਂ ਕੀ ਬਣਾਇਆ ਕੀ ਨਹੀਂ ਬਣਾਇਆ, ਬਾਰ ਤੇ ਪਤਾ ਈ ਕੁੱਝ ਨੀ ਆ, ਜੇੜਾ ਮੰਨ ਲਓ ਤੇਲ ਹੁੰ ਦਾ ਵਾ ਓ ਵੀ ਪਤਾ ਨੀ ਕਦੋਂ ਦਾ ਓਨਾਂ ਨੇ ਏਦਾਂ ਹੀ ਯੂਜ ਕਰੀ ਜਾਂਦੇ ਆ।
ਹਾਂਜੀ-ਹਾਂਜੀ ਸਈ ਗੱਲ ਐ ਤੁਹਾਡੀ ਜੀ।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
ਠੀਕ ਐ ਜੀ, ਚਲੋ ਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਫੇਰ ਆਪਾਂ ਕਰਾਂਗੇ ਗੱਲ ਜੀ, ਫਿਰ ਕਿਸੇ ਦਿਨ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਠੀਕ। ।